ਉਹ ਪਤਾ ਹੈ ਫੋਰ ਐਵਰ ਚਿੱਟਾ ਮੈਨੂੰ ਲੱਗਿਆ ਸੀ ਕਿਉਂਕਿ ਨਾ। ਮੇਰੇ ਭਰਾ ਨੇ ਮੈਨੂੰ ਕਿਹਾ ਸੀ ਕਿ ਦੀਦੀ ਤੂੰ ਪਾਪਾ ਨੂੰ ਕਹਿ ਡੈਡੀ ਨੂੰ ਮੈਂ ਮਨਾਇਆ ਤੀਹ ਹਜ਼ਾਰ ਵਾਸਤੇ ਸਿਫਾਰਿਸ਼ ਮੈਂ ਪਾਈ ਸੀ। ਤੀਹ ਹਜ਼ਾਰ ਦੀ ਹੂੰ ਤੇ ਡੈਡੀ ਨੂੰ ਮੇਰੇ ਕਹਿਣ ਤੇ ਦੇਤੇ ਹੁਣ ਡੈਡੀ ਜਦੋਂ ਵੀ ਜਾਵਾ ਹਾ ਪੈੇਸੇ ਕਹਿੰਦੇ ਰਹਿਣਗੇ ਮੇਰੇ ਕੋਲ ਤੀਹ ਹਜ਼ਾਰ ਕੱਢ ਦਿਆ ਉਹਨੂੰ ਕਿਹ ਤੀਹ ਹਜ਼ਾਰ ਰੁਪਇਆ ਕੱਢੇ ਮੇਰੇ ਲਈ।
ਹੂੰ ਸਹੀ ਹੈ।
ਹੁਣ ਸਿਫਾਰਸ਼ ਮੈਂ ਭਰਾ ਆ ਚੱਲ ਕੀ ਪਤਾ ਹੋ ਜੇ ਕੰਮ ਬਟ ਨਹੀਂ ਹੋਇਆ ਹਾਂ ਜਿਸ ਤਰ੍ਹਾਂ ਉਹ ਸਮਝਾਉਦੇ ਆ ਨਾ ਜਿਸ ਤਰ੍ਹਾਂ ਉਹ ਸਮਝਾਉਂਦੇ ਆ ਨਾ ਪੂਰਾ ਮਾਈੰਡ ਫਰੈਸ਼ ਕਰਦੇ ਹੈ।
ਹੂੰ। ਫਰੈਸ਼ ਕਰਕੇ ਉਹਦੇ ਦਿਮਾਗ ਚ ਇਹੀ ਪਾ ਦਿੰਦੇ ਆ ਵੀ ਹਾਂ ਮੈਂ ਗੱਡੀ ਲੈ ਲਈ ਉਹ ਬੰਦਾ ਇਹ 'ਚ ਲੱਗਿਆ ਸੀ ਉਹ ਵੀ ਇੰਨਾ ਵੱਡਾ ਬਣ ਗਿਆ ਪਰ ਹਰ ਕਿਸੇ ਦੇ ਬਸ ਦੀ ਗੱਲ ਨਹੀ।
ਚਾਹੀਦਾ ਬੜਾ ਟਾਈਮ
ਹੂੰ ਐ ਤੇ ਕਹਿੰਦੇ।
ਹਾਂ ਬੰਦੇ ਜੋੜਨ ਆ ਇਹਦੇ 'ਚ ਜਿੰਨੇ ਬੰਦੇ ਜੋੜੋਗੇ ਉਸ ਸਾਭ। ਚੈਨ ਵਾਲਾ ਹਿਸਾਬ ਹੈ ਇਹ ਤਾਂ ਚੈਨ ਵਾਲਾ।
ਤਾਂ ਚੈਨ ਬਣਾਉਣੀ ਪੈਂਦੀ ਹੈ ਅੱਗੇ ਤੋਂ ਅੱਗੇ ਆਪਾਂ ਹੁਣ ਮੰਨ ਲਓ। ਆਹ ਕੁਛ ਨੀ ਹੈਗਾ ਹਿਸਾਬ ਕਿਤਾਬ ਉਹਨਾਂ ਦਾ।
ਨਾ ਬਿਲਕੁਲ ਵੀ ਨਹੀਂ ਹੈ।
ਸਾਡੇ ਘਰੇ ਵੀ ਆਉਂਦੇ ਰਹੇ ਆ ਲਗਾਉਂਦੇ ਰਹੇ ਇੱਥੇ ਸਮਝਾਦੇ ਰਹੇ ਆ, ਬਸ ਇੱਕੋ ਦਿਖਾਦੇ ਹੈਗੇ ਆ ਦਵਾਈ ਜੀ ਉਹ ਬੀਟਾ ਜਿੱਥੇ ਵਿੱਚ ਪਾ ਕੇ ਉਹਨੂੰ ਘੋਲ ਦਿੰਦੇ ਆ ਕਹਿੰਦੇ ਆ ਦੇਖੋ ਇਹਨੇ ਸਾਫ਼ ਕਰਤਾ ਪਾਣੀ ਸਾਫ਼ ਹੋ ਗਿਆ ਇੱਕਦਮ ਬੀਟਾਡੀਨ ਉੱਡ ਗਈ।
ਇਹੀ ਕਰਦੇ ਆ ਜਾਣ ਕੇ ਮਤਲਬ ਇਤਨਾ ਮਾਈਡ ਫਰੈਸ਼ ਕਰਦੇ ਹਾਂ ਮੇਰਾ ਫੀਵਰ ਨਾ ਮੇਰਾ ਭਰਾ ਰਾਤੀ ਬਾਰਾਂ-ਬਾਰਾਂ ਵਜੇ ਪੋਸਟਰ ਲਾਣ ਜਾਂਦਾ ਸੀ। ਡੈਡੀ ਨੇ ਬੋਲਣਾ ਵੇ। ਤੇ।
ਹੂੰ।
ਕੋਈ ਨੀ ਮੈਂ ਮੈਂ ਕੁੰਡੀ ਮੈਂ ਖੋਲਦਾਗੀ ਤੁਸੀਂ ਸੋਜੋ ਮੈਂ ਆਪੇ ਦੇਖ ਲਾਂਗੀ ਕਿਸ ਟਾਈਮ ਆ ਰਿਹਾ ਹੈ? ਫਿਰ ਮੈਂ ਉਹਨੂੰ ਆਟੇ ਦਾ ਘੋਲ ਬਣਾ ਕੇ ਦੇਣਾ? ਕਰਲਾ ਮੈਂ ਉਹਨੂੰ।
ਹੂੰ ਪੋਸਟਰ ਲਗਾਣ ਲਈ।
ਘਰ ਵਾਸਤੇ। ਫੇਰ ਉਹਨੇ ਜਾਣਾ। ਰਾਤੀ ਦੋ ਵਜੇ ਆਣਾ ਪੋਸਟਰ ਲਾ ਕੇ।
ਹੂੰ।
ਬੇਕਾਰ ਹੈ, ਕੰਮ ਕੁਛ ਨੀ ਹੈ ਉਸ ਕੰਮ ਵਿੱਚ ਫੋਰ ਐਵਰ ਵਾਲੇ 'ਚ।
ਤੀਹ ਹਜ਼ਾਰ ਲਗਾ ਕੇ ਕੁਛ ਆਪਣੇ ਓਦਾਂ ਈ ਕੁੱਛ
ਕੁੱਛ ਨੀ ਮਿਲਿਆ ਤਰੀ ਹਜ਼ਾਰ ਲਗਾ ਕੇ। ਪ੍ਰੋਡਕਟ ਵੇਚ
ਹੂੰ-ਹੂੰ ਸਈ ਏ। ਇੱਕ ਮਿੰਟ ਹੋਲਡ ਕਰੋ ਜ਼ਰਾ
ਕੁੱਛ ਜੂਸ ਲੈ ਕੁੱ ਛ ਸ਼ੈੈਂਪੂ ਸੀ ਕੁ ਕੁੱਛ ਹੋਰ ਸਮਾਨ ਸੀ। ਪਰ ਅਸੀਂ ਘਰ ਈ ਕਰਤੇ ਮੈਂ ਹੁਣ ਕੀ-ਕੀ ਖ਼ਰਾਬ ਕਰਨੇ ਆ ਇਸ ਕਰਕੇ, ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।
ਹਾਂਜੀ।
ਹੈਲੋ।
ਹੈਲੋ।
ਹਾਂਜੀ-ਹਾਂਜੀ, ਪਹਿਲਾਂ ਓ ਮੈਂ ਕਰਨ ਲੱਗੀ ਸੀ ਕੰਮ ਫੋਰ ਐਵਰ ਦਾ ਫੇਰ ਮੈਂ ਨਹੀਂ ਕੀਤਾ ਪਹਿਲਾਂ ਮੈਂ ਛੇ ਮਹੀਨੇ ਸੋਚਦੀ ਰਈ ਕੰਮ ਕਰਾਂ ਕੇ ਨਾ ਕਰਾਂ। ਫਿਰ ਭਰਾ ਕੋਲ ਆਪਸ਼ਨ ਆਗਿਆ, ਮੈਂ ਕਿਆ ਚੱਲ ਤੂੰ ਕਰ ਲੈ। ਠੀਕ ਹੋਇਆ ਤੇ ਮੈਂ ਕਰ ਲਾਂਗੀ।
ਹੂੰ।
ਕਾਰ ਨਿਕਲੇ ਮੈਂ ਸਈ ਐ ਮੈਂ ਨੀ ਲਗਾਏ ਪੈਸੇ ਪਾਪਾ ਦੇ
ਸਾਢੇ ਤਾਂ ਛੇ-ਸੱਤ-ਅੱਠ ਹਜ਼ਾਰ ਹੀ ਉੱਧਰ ਜੇੜਾ ਸਾਲਾ ਸੀਗਾ ਮੇਰੀ ਭੂਆ ਸਸ ਦਾ ਮੁੰਡਾ ਓਨੇ ਲਗਾਏ ਸੀਗੇ, ਓਨੇ ਵੀ ਪੱਚੀ-ਤੀਹ ਹਜ਼ਾਰ ਰੁਪਏ ਲਗਾਏ ਸੀਗੇ।
ਜੀ ਪਰ ਕੁੱਛ ਨੀ ਐ ਮਿਲਨਾ ਕੁੱਛ ਨੀ ਏਸ ਕੰਮ ਦੇ ਵਿੱਚ।
ਕੁੱਛ ਨੀ ਹੈਗਾ ਤਾਂ ਬਸ ਆਪਣਾ ਆਪਣੇ ਪੈਸੇ ਬਣਾ ਲੈਂਦੇ ਆ ਪਚੀ-ਤੀਹ ਹਜਾਰ ਦਾ ਸਮਾਨ
ਹਾਂ ਨਈ ਵਿਕਦੇ ਕੋਈ ਨਹੀਂ ਲੈਂਦਾ ਪ੍ਰੋਡਕਟ ਸਾਡੇ ਨੀ ਵਿਕੇ ਅਸੀਂ ਆਪ ਘਰ ਯੂਜ ਕੀਤੇ ਐ।
ਹੂੰ। ਅਸੀਂ ਤਾਂ ਯੂਜ਼ ਵੀ ਨਹੀਂ ਕਰ ਪਾਏ ਅਸੀਂ ਤਾਂ ਸਿੱਟੀ ਹੀ ਖਰਾਬ, ਡੇਟ ਓਵਰ ਹੋ ਗਈ ਸੀ ਇਹਨਾਂ ਦੀ ਐਕਸਪਾਇਰੀ ਹੋ ਗਈ ਸੀ।
ਨਾ ਤੇ ਪੱਤਾ ਅੱਜ-ਕੱਲ ਨਾ ਸਾਨੂੰ ਜਮਾਨਾਂ ਫ਼ੋਨਾਂ ਦਾ ਅੱਜ-ਕੱਲ ਲੋਕੀ ਫ਼ੋਨ‌ਂ ਤੇ ਦੇਖ ਕੰਮ ਅੱਜ ਕੱਲ ਕੋਈ
ਹੂੰ ਨਹੀਂ ਲਗਾਉਂਦੇ ਓਨਲਾਈਨ ਹੀ, ਓਨਲਾਈਨ ਹੀ ਮੰਗਵਾ ਲੈਂਦੇ ਸਾਰਾ ਕੁੱਛ।
ਬਸ-ਬਸ। ਫਿਰ ਮੈਨੂੰ ਆਇਆ ਨਾ ਕਿਸੇ ਦਾ ਮੈਸੇਜ ਕਿ ਤੁਸੀਂ ਪੰਜ ਹਜ਼ਾਰ ਤ ਜੋਬ ਸਟਾਰਟ ਕਰਦੋ ਮੈਂ ਕਿਹਾ, ਮੈਂ ਕਰਨੀ ਨਹੀਂ। ਮੈਂ-ਮੈਂ ਫੋਰ ਐਵਰ ਚ ਧੋਖਾ ਖਾ ਚੁੱਕੀ ਤ੍ਰੀਹ ਹਜ਼ਾਰ ਦਾ।
ਅੱਛਾ। ਸਹੀ ਆ।
ਹਾਂ, ਬੇਕਾਰ ਚੀਜ਼ਾਂ ਨੇ ਆ ਓਨਲਾਈਨ ਵਰਕ ਹੈ ਹੀ ਨੀ। ਸਹੀ ਜੇਹਾ।
ਸਭ ਤੋਂ ਵਧੀਆ
ਹਾਂਜੀ, ਉਹ ਮੰਨਿਆ ਨੀ ਨਾ, ਭਰਾ ਨੀ ਮੰਨਿਆ ਮੈਂ ਫੋਰ ਐਵਰ ਕਰਨੀ ਆ ਮੈਂ। ਸਾਲ ਚ ਇਸ ਤਰ੍ਹਾਂ ਕਰ ਦਾਂਗਾ, ਉਸ ਤਰ੍ਹਾਂ ਕਰਦਾਂਗਾ ਹੋਇਆ ਸਾਲ ਚ ਕੁਛ ਵੀ ਨੀ।
ਬਸ ਸ਼ਰਮ ਜਿਹੜੇ ਕਰਦੇ ਨੇ। ਹਾ, ਉਹ ਫੇਰ। ਚਿਰ ਆਂਦੇ ਗਿਆ ਆ। ਕੰਮ ਤਾਂ, ਕੰਮ ਕਰਨ ਚ ਕੋਈ ਸ਼ਰਮ ਨਹੀਂ ਹੁੰਦੀ। ਕੰਮ ਕੋਈ ਵੀ ਵੱਡਾ- ਛੋਡਾ ਨਹੀਂ ਹੁੰਦਾ।
ਉਹ, ਤੇ ਹੈ।
ਹੂੰ।
ਹਾਂ, ਸਹੀ ਗੱਲ ਕਹਿ ਰਹੇ ਹੋ। ਹਾਂ, ਉਹ ਤੇ ਹੈ। ਕਰਮ- ਭਗੱਵਾਨ ਹੀ ਹੁੰਦਾ ਆ। ਹੂੰ। ਇਸ ਕਰਕੇ। ਹੋਰ ਤੁਹਾਡੇ ਘਰ ਦੀ ਤਿਆਰੀ ਪੂਰੀ- ਪਰ, ਹੋਈ ਹੋਣੀ ਹੈ, ਕਿ ਹੁਣ ਬਸ ਘਰ ਜਾਣ ਨਿਕਲਣਾ ਹੀ ਹੈ, ਆ ਹੁਣ ਘਰ ਫਟਾਫੱਟ।
ਨਹੀਂ, ਹੱਲੇ ਤੱਕ-
ਅੱਛਾ- ਅੱਛਾ।
ਘਰੇ ਨੀ ਆਉਣਾ ਅੱਜ। ਮੈਂ ਕਿਹਾ ਨਹੀਂ, ਮੈਂ ਕਿਹਾ ਹਾਲੇ, ਵੱਡੇ ਸਾਹਿਬ ਬੈਠੇ ਆ ।ਮੈਂ ਕਿਹਾ ਹਾਲੇ ਨਹੀਂ ਆਉਣਾ, ਕਹਿੰਦੀ ਏਦਾਂ ਕਹੋ ਨਾ ਫੇਰ, ਪਰ ਅਸਲੀ ਗੱਲ ਤਾਂ ਪਹਿਲੇ ਵਾਲੀ ਸੀ ਨਾ ਜਿਹੜੀ ਪਹਿਲਾ ਮੈਂ ਕਹੀ ਸੀ, ਦੂਜੇ ਵਾਲੀ ਤਾਂ- ਡੂਲੇ ਗਟ ਸੀ ਸਾਬ ਤਾਂ ਹੁਣ ਵੀ, ਸਾ ਤਾਂ, ਸਾਬ ਤਾਂ ਹੁਣ ਵੀ ਬੈਠੇ ਆ। ਮੈਂ ਹੁਣ ਵੀ, ਜਾ ਸਕਦਾ ਵਾਂ ਬ
ਘਰ ਜਾਣ ਤਾਂ ਮਨ ਨੀ, ਹੈ।
ਮੰਨੀੇ ਹੇਗਾ, ਹਾਂ। ਰੁਕ ਕੇ ਜਾਣਾ ਹਲੇ। ਚ ਕਰਰ ਏ ਹੇ।
ਘਰ ਜਾਣ ਦਾ ਮਨ ਨੀ ਏ।
ਹੂੰ ਵੈਸੇ ਜਾਊ ਤਾਂ, ਉਹ ਏ ਸੀ ਚਲਾ ਕੇ ਸੁੱਤੇ ਰਹਿੰਦੇ ਹੈ। ਮੈਨੂੰ ਜਾ ਕੇ ਫੇਰ, ਇੱਦਾਂ ਹੀ, ਬੈਣਾ ਪੈਂਦਾ ਬ
ਹੂੰ, ਹੂੰ-ਹੂੰ।
ਦੇਖਦੇ ਰਹੋ। ਹੂੰ, ਸਾਰੇ ਸੁੱਤੇ ਰਹਿੰਦੇ ਆ ।ਮੈਂ ਕਿਹਾ ਫੇਰ ਉਸ, ਉਸੇ ਟਾਈਮ ਪਹੁੰਚਣਾ ਠੀਕ ਰਹੂਗਾ, ਜਿਸ ਟਾਈਮ ਸੌ ਕੇ ਉੱਠ ਜਾਂਦੇ ਨੇ।
ਗੱਲ ਹੈ ਫਿਰ- ਸਾਡੇ ਘਰੇ ਕੋਈ ਸੁਣਦੇ ਨੀ। ਸ ਸਿਰਫ਼ ਮੰਮੀ ਸੌਦੀ ਹੈ। ਮੇਰੀ ਥੱਲੇ ਨੀਚੇ ਦਿਨੇ ਹੋਰ ਕੋਈ ਨੀ ਸੁਣਦਾ। ਹਾਂ ਬਸ। ਸਾਨੂੰ ਏਨੇ ਦਿਨ ਆਂਦੀ ਨੀ ਆ
ਦਿਨੇ ਤਾਂ ਮੈਨੂੰ ਨੀਂਦ ਜੇ ਮੈਂ ਇੱਕ ਰਾਤ ਜਾਗ ਲਵਾਂ ਤੇ ਫੇਰ ਤਾਂ ਮੈਨੂੰ ਦੋ ਤਿੰਨ ਦਿਨ ਲੱਗਦੇ ਮੇਰੀ ਨੀਂਦ ਮੇਰੀ ਜਿਹੜੀ ਨੀਂਦ ਘਟੀ ਹੁੰਦੀ ਹੈ ਇੱਕ ਦਿਨ ਮੈਂ ਚੌਵੀ ਘੰਟੇ ਸੋਇਆ ਪੂਰਾ ਹੂੰ ਦਿਨ ਰਾਤ
ਹੂੰ
ਬਸ ਖਾਂ ਰੋਟੀ ਖਾ ਰੋ ਰੋਟੀ ਖਾਧੀ ਸੌ ਗਿਆ ਪਾਣੀ ਪੀਤਾ ਸੋ ਗਿਆ ਫਰੈਸ਼ ਹੋਇਆ ਸੋ ਗਿਆ ਬਸ
ਸਹੀ ਹੈ
ਉਹ ਠੰਡ ਹੈ ਨੇ ਕੋਈ ਉਹਨੂੰ ਪਤਾ ਸੀ ਨੀਂਦ ਪੂਰੀ ਨੀ ਹੋਈ ਕਦੇ ਕੋਈ ਨੀ ਛੇੜਦਾ
ਏਦਾਂ ਹੋਣਾ ਚਾਹੀਦਾ ਹੈ ਪਰ ਮੈਂ ਤੇ ਸਵੇਰੇ ਆਪਣੇ ਘਰ ਸਾਨੂੰ ਉਠਾਣੀ ਛੇ ਸੱਤ ਵਜੇ ਮੈਂ ਹੁਣ ਉੱਠ ਜਾ ਮੈਂ ਕੰਮ ਕਰਨਾ ਦੁਪਹਿਰ ਵੇਲੇ ਕੰਮ ਨੀ ਹੋਣਾ ਸਾਰੇ ਉੱਠ ਜੋ
ਮੇਰੀ ਮਰਜੀ ਆ ਚਾਹੇ ਮੈਂ ਛੇ ਵਜੇ ਉੱਠ ਮੈਂ ਬਾਹਰ ਘੁੰਮਿਆ ਵਾਂ ਡੋਗੀ ਨੂੰ ਲੈ ਕੇ
ਨਹੀਂ ਅ ਐ ਤੇ ਮੇਰੀ ਮਰਜ਼ੀ ਹੈ ਤੇ ਮੈਂ ਉੱਠਾ ਦੀ ਸਾਰਿਆਂ ਨੂੰ ਸਵੇਰ ਨ
ਹੂੰ ਅੱਛਾ ਜੇ ਡੋਗੀ ਦਾ ਹੁੰਦਾ ਸਵੇਰੇ ਮੇਰਾ ਬੰਨਿਆ ਹੋਇਆ ਨਾ ਘੁਮਾਉਣ ਦਾ ਉਹਦਾ ਸ਼ਾਮ ਨੂੰ ਫਿਰ ਸ਼ਾਮ ਨੂੰ ਵੀ ਕਈ ਵਾਰੀ ਲੈ ਜਾਣਾ ਫਿਰ ਰਾਤ ਨੂੰ ਫਿਰ ਵਾਈਫ ਲੈ ਕੇ ਜਾਓਗੀ ਬੱਚੇ ਲੈ ਕੇ ਜਾਣਗੇ ਰਾਤ ਨੂੰ ਤਿੰਨ ਟਾਈਮ ਜਾਂ ਹੂੰ ਤਿੰਨ ਟਾਈਮ ਟਾਈਮ ਜਾਂਦਾ ਬਾਹਰ ਓ
ਹਾਂ ਉਹ ਤੇ ਹੈ ਹੀ ਆ।
ਸਾਡੇ ਨਾਲ ਰੱਖੀ ਸੀ ਬਿੱਲੀ ਬਿੱਲੀ ਹਾਂ ਸਾਡੇ ਨਾਲਦੇ ਨੇ ਰੱਖੀ ਸੀ, ਕਿ ਬਿੱਲੀ ਉਹ ਕੁੱਤੇ ਨੇ ਮਾਰਤੀ ਸੀ ਗੀ ਉਹਨਾਂ ਦੀ
ਅੱਛਾ।
ਗਲੀ'ਚ ਅਵਾਰਾ ਕੁੱਤੇ ਹੁੰਦੇ ਜਿਹੜੇ, ਉਹਨਾਂ ਨੇ ਫੜ ਲਈਂ ਸੀ, ਕੁੱਤੇ ਨੇ ਬਿੱਲੀ ਉਹਨਾਂ ਦੀ।
ਹਾਂ ਉਹ ਤੇ ਹੈਗੇ ਆ। ਸਾਡੇ ਮੇਰੇ ਪਾਪਾ ਨੂੰ ਬੜੇ ਸ਼ੌਕ ਹੈ ਕੁੱਤੇ ਪਾਲਣ ਦਾ ਫਿਰ ਮੇਰੇ ਡੈਡੀ ਪਾਲਦੇ ਨਹੀਂ ਏ, ਉਹਨਾਂ ਕਿਹਾ ਦੇਖਭਾਲ ਕੌਣ ਕਰੇਗਾ।
ਹਾਂ ਦੇਖਭਾਲ ਤੁਸੀਂ ਹੈਗੀ ਆ ਬਿਮਾਰ ਹੋਗੇ ਬੱਚਿਆਂ ਵਾਂਗੂ ਰੱਖਣਾ ਪੈਂਦਾ ਇਹਨਾਂ ਨੂੰ ਫ਼ਿਰ
ਹੂੰ ਮੇਰੇ ਡੈਡੀ ਨੂੰ ਬੜਾ ਸ਼ੌਕ ਹੈ, ਕੁੱਤੇ ਪਾਲਣ ਦਾ। ਅੱਗੋਂ ਮੈਨੂੰ ਭਰਾ ਨੂੰ ਬੜਾ ਸ਼ੋਂ ਕ ਛੋਟੇ
ਪਾਲਣ ਤਾਂ ਸਾਰੇ ਕਹਿੰਦੇ ਪਾਲਣੇ ਬਣਨੇਂ ਫਿਰ ਜਦੋਂ ਉਹਦੀ ਕੇਅਰ ਕਰਨੀ ਪੈਂਦੀ ਹੈ, ਉਹਦੋਂ ਫੇਰ ਜਿਵੇਂ ਘੁਮਾਣਾ ਪੈਂਦਾ। ਤਾਂ ਫਿਰ ਇੱਕ ਦੂਜੇ ਨੂੰ ਕਹਿੰਦੇ ਤੂੰ ਲੈ ਕੇ ਜਾ, ਤੂੰ ਲੈ ਕੇ ਜਾ, ਤੂੰ ਲੈ ਕੇ ਜਾ, ਫਿਰ ਇਦਾਂ ਦਾ ਸ਼ੁਰੂ ਸ਼ੁਰੂ ਜ ਛੋਟਾ ਹੁੰਦਾ ਨਾ, ਉਦੋਂ ਵਧੀਆ ਲੱਗਦਾ ਵਾ, ਜਦੋਂ ਵੱਡਾ ਹੋ ਜਾਂਦਾ ਵਾ ਲੈ ਕੇ ਜਾਣਾ ਪੈਂਦਾ ਫੇਰ ਔਖਾ ਹੁੰਦਾ ਵਾ, ਦੂਸਰੇ ਬੰਦੇ ਨੂੰ, ਇੱਕ ਦੂਜੇ ਨੂੰ ਕਹਿੰਦੇ ਹਮ।
ਪਾਲਦੀ ਮੈਨੂੰ ਜਾਨਵਰਾਂ ਕੋਲੋਂ ਡਰ ਲੱਗਦਾ। ਮੇਰੇ ਘਰ ਅਗਰ ਮੈਂ ਹੁਣ ਨਹੀਂ, ਮੈਨੂੰ ਡਰ ਲੱਗਦਾ ਮੇਰੇ ਪਾਪਾ ਨੇ ਪਿੱਛੇ ਬਿੱਲੀ ਪਾਲੀ ਸੀ।ਮੈਂ ਜਦੋਂ ਰਹਿਣ ਗੀ ਸੀ। ਤੇ ਮੈਂ ਡੈਡ ਨੂੰ ਕਿਹਾ, ਡੈਡੀ ਇਹਨੂੰ ਨਾ ਕਿਸੇ ਘਰ ਛੱਡ ਆਓ। ਮੈਨੂੰ ਡਰ ਲੱਗਦਾ, ਇਹ ਮੇਰੇ ਐ ਮੇਰੀ ਕੁੜੀ ਨੂੰ ਚੁੱਕ ਚੁੱਕ ਕੇ ਫਿਰੇ। ਡੈ ਡੈਡੀ ਮੇਰੇ ਕਹਿੰਦੇ ਆਪਣੀ ਮੰਮੀ ਦੀ ਗੋਦੀ ਚ ਪਾ ਕੇ ਕਿਹਾ ਮੈਂ ਮੈਂ ਇਥੋਂ ਭੱਜ ਜਾਣਾ, ਗੋਦੀ ਚ
ਹਮ ਬੱਚੇ ਨੀ ਡਰਦੇ ਬੱਚੇ ਤਾਂ ਖੇਡ ਪਤਾ ਕੀ ਆ ਛੋਟੇ ਛੋਟੇ
ਨਹੀਂ ਮੈਨੂੰ ਜਾਨਵਰਾਂ ਕੋਲ ਡਰ ਲੱਗਦਾ।
ਇਸ ਕਰਕੇ
ਹਮ ਸਹੀ ਆ ਠੀਕ ਹੈ ਜੀ, ਓਕੇ ਜੀ ਠੀਕ ਹੈ, ਸਤਿ ਸ੍ਰੀ ਅਕਾਲ ਜੀ।
ਹਾਂਜੀ।